ਹੈਲੋ
ਹੈਲੋ
ਅੰਧ ਵਿਵਾਜ਼
ਹਾਂਜੀ ਹਾਂਜੀ
ਹਾਂਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕੀ ਕਰਦੇ ਪਏ ਸੀ
ਬੈਠੇ ਦੇ ਹਾਂ ਖਾਣਾ ਬਣਾ ਕੇ
ਹੋਰ ਘ ਸਭ ਠੀਕ
ਹਾਂਜੀ ਵਧੀਆ
ਹੋ ਗਰਮੀ ਕੈਸੀ ਹੈ ਤੁਹਾਡੇ ਸਾਡੇ ਘਰ ਸਭ ਵਧੀਆ ਬਸ ਰੋਟੀ ਰੋਟੀ ਬਣਾ ਕੇ ਆਏ ਹਾਂ ਰੋਟੀ ਬਣਾ ਕੇ ਨਹੀਂ ਆਸੀ ਦਾਲਾਂ ਉਬਾਲ ਕੇ ਆਏ ਹਾਂ
ਕਿਹੜੀ ਦਾਲ ਬਣਾਈ ਹੈ
ਮ
ਅੱਛਾ
ਹਾਂ ਤੁਸੀਂ ਕੀ ਬਣਾਇ ਹੋ
ਅਸੀਂ ਸਵੇਰੇ ਆਲੂ ਬੁਆਇਲ ਕਰਕੇ ਆਟੇ ਦੇ ਵਿੱਚ ਹੀ ਮੰਨ ਲਏ ਸੀ ਆਲੂ ਉਹ ਬਣਾਤੇ ਨੇ ੱਚਿਆਂ ਨੂੰ ਦੁਪਹਿਰੀ ਮਸਲ ਬਾਨਾ ਨੇ ਬਸ ਚਾਵਲ ਚਾਵਲ ਬਣਾਣੇ ਨੇ
ਸਹੀ ਹੈ ਵਧੀਆ ਫੇਰ ਤੇ ਹੋਰ ਘਰ ਸਭ
ਵਧੀਆ
ਹੋਰ ਹੋਮਵਰਕ ਕਰ ਲਿਆ ਬੱਚਿਆਂ ਨੇ ਸਕੂਲ ਦਾ।
ਨਹੀਂ ਜੀ ਬੱਚਿਆਂ ਨੂੰ ਮਿਲਿਆ ਹੀ ਨਹੀਂ ਜੀ।
ਅੱਛਾ ਹਮ ਤੁਹਾਡੇ ਬੱਚੇ ਨੂੰ ਹੋਮਵਰਕ ਨੀ ਮਿਲਿਆ।
ਹਾਂ
ਸਾਡੇਰ ਘਰ ਵੀ ਕੱਲ ਬੱਚੇ ਆਏ ਸੀ ਮਹਿਮਾਨ ਦੇ ਉਹ ਕਹਿੰਦੇ ਹੋਮਵਰਕ ਨਹੀਂ ਮਿਲਿਆ ਸਕੂਲੋਂ ਦੱਸੋ ਬੱਚਿਆਂ ਨੂੰ ਹੋਮਵਰਕ
ਹਮ ਪਤਾ ਨੀ ਵਡੀਆਂ ਕਲਾਸਾਂ ਨੇ ਤਾਂ ਕਰਕੇ ਸ਼ਾਇਦ।
ਸਮਝਦਾਰ ਹੋ ਗਏ ਨਾ ਹੁਣ ਹੋਮਵਰਦੇਣਾ ਬੰਦ ਕਰਦਾ ਮੈਡਮਾਂ ਨੇ।
ਹਮ ਹੋਰ ਸੁਣਾਓ ਕੰਮ ਕੁਮ ਗਏ ਵੀ।
ਹਾਂ ਨਹੀਂ ਘ ਹੀ ਨੇ ਛੁੱਟ ਕੰਮ ਹਲਕਾ ਨਾ ਛੁੱਟੀ ਏ ਇਸ ਕਰਕੇ ਘਰ ਹੀ ਹੁੰਦੇ। ਹੋਰ ਤੁਸੀਂ ਦੱਸੋ ਤੁਹਾਡਾ ਕਾਮ ਕੁਮ ਲ ਗੇ ਨੇ।
ਹਾਂ
ਅੱਛਾ ਹੋਰ ਗਰਮੀ-ਗੁਰਮੀ ਦੇ ਕੀ ਹਾਂ ਵਕੇਸ਼ਨ, ਵੋਕੇਸ਼ਨ
ਵਧੀਆ ਏ। ਤੁਸੀਂ ਮਾਰਕੀਟ ਨਹੀਂ ਗਏ।
ਨਹੀਂ ਇਸ ਕਰੇ।
ਅੱਛਾ ਚਲੋ ਅਗਰ ਮਾਰਕੀਟ ਜਾਓ ਤਾਂ ਸਾਨੂੰ ਦੱਸ ਕੇ ਜਾਣਾ।
ਹਾਂ ਹਾਂ ਦੱਸ ਦਵਾਂਗੀ ਕੋਈ ਗੱਲ ਨੀ।
ਅਸੀਂ ਕੋਈ ਸਮਾਨ ਮੰਗਾਨਾ ਹੋਏ ਹਾਂਜੀ
ਰਾਤੀ ਕੀ ਖਾਧਾ ਸੀ ਫੇਰ ਤੁਸੀਂ।
ਰਾਤੀ ਅਸੀਂ ਨਾ ਸਾਡੇ ਉਹ ਪਾਏ ਸੀ ਕਰੇਲੇ ਪਾਏ ਸੀ।
ਅੱਛਾ
ਬਸ ਓਹੀ ਸਮਝੋ ਰਾਤੀ ਰੋਟੀ ਕੋਈ ਖਾਂ ਦਾਹੀ ਨਹੀਂ ਪਾਣੀ ਪੀ-ਪੀ ਕੇ ਬੱਚੇ ਢਿੱਡ ਭਰ ਲਿੰਦੇ ਨੇ ਤੇ।
ਹਾਂ
ਹਾਂਜੀ ਹੋਰ
ਬਲੈਂਕ
ਹੋਰ
ਹੋਰ ਸਭ ਬਸ ਵਧੀਆ ਵੈ। ਐ
ਜਾਣਾ ਘੁੰਮਣ ਸ਼ਾਮੀ।
ਦੇਖੋ ਹਜੇ ਤੇ ਵੇਖਦੇਆਂ ਹੱਜੇ ਕੁਛ ਪੱਕਾ ਪਤਾ ਨਹੀਂ ਹੈ। ਹੋ ਸਕੇ ਤੇੇ ਸ਼ਾਇਦ। ਕਿਉਂਕਿ ਹਜੇ ਪੱਕਾ ਹਜੇ ਰੋਟੀ ਰੂਟੀ ਬਣਾਉਣੀ ਹੈ ਨਾਲੇ ਕੰਮ ਵਮ ਵੀ ਆ ਨਾ ਥੋੜਾ ਘਰ ਦਾ ਕੰਮ ਉਮ ਮੁਕਾ ਕੇ ਉਸ ਤੋਂ ਬਾਅਦ ਦੇਖਦੇ ਆਂ।
ਅੱਛਾ ਅੱਛਾ
ਹਾਂ ਹਾਂ ਫਿਰ ਪੈਸੇ ਦਿੱਤੇ ਗੂਗਲ ਸਰਨਾ ਗਏ ਸਨ ਕਿਹੜੇ ਅੰਬ ਲੈ ਲੋ ਫਿਰ ਮੇਰੇ ਠੋਂ ਲਏ ਲੇ ਬੱਚੇਆਂ ਨੂੰ ਮਨਾ ਕਰਦੇ ਨਾ ਕਹੀਂ ਖਿਲਾਉਣਾ ਲੈ ਕੇ ਆਏ ਫਿਰ। ਠੀਕ ਹੈ ਹਾਂ ਹਾਂ ਹਾਂ
ਹਾਂਜੀ ਕੀ ਖ਼ਰੀਦ ਰਹੇ ਹੋ। ਹੈਲੋ
ਦੱਸੋ
ਹਾਂਜੀ
ਆਵਾਜ ਨਹੀਂ ਆਂਦੀ ਪਈ ਸੀ।
ਹਾਂਜੀ ਆਉਂਦੀ ਪਈ ਹੈ ਹੁਣ।
ਅੱਛਾ ਅੱਛਾ ਹੋਰ ਤੁਹਾਡੇ ਬੱਚੇ ਠੀਕ ਨੇ।
ਹਾਂਜੀ ਬੱਚੇ ਠੀਕ ਨੇਂ ਹੁਣੇ ਵੀ ਬਾਹਰੋਂ ਖੁਲਾਇਆ ਐ ਅੰਦਰ ਬੈਟਬੋਲ
ਅੱਛਾ ਕੱਲੇ ਈ
ਨਹੀਂ ਧੁੱਪ ਦੇ ਵਿੱਚ ਖੇਲਾ ਵੀ ਬੱਚਿਆਂ ਨਾਲ ਤੇ ਤੇ ਮਾਰ ਕੇ ਉਹਨੂੰ ਅੰਦਰ ਬੁਲਾਇਆ।
ਅੱਛਾ
ਓ ਹਾਂ ਹੋਰ ਸੁਨਾਓ
ਓਸੀ ਤੇ ਅਸੀ ਨਹਾਵਾਂਗੇਂ ਧੋਵਾਂਗੇਂ। ਤਾਲ ਨਾਗਰਾ ਹੋ ਗਿਆ। ਹਮ
ਹਾਂਜੀ
ਨਾ ਨਾ ਸਾਡੇ ਤੇ ਖਾਲੀ ਤੇ ਭਾਂਡੇ ਬੰਨ ਦੇ ਨੇਂ ਰੋਟੀ ਰੋਟੀ ਕਰਾ ਆ ਹੋਰ ਬਸ ਹੁਣ ਬਾਕੀ ਕੰਮ ਕਰਨਾ ਅੱਜ
ਬਸ ਸਾਡੇ ਚਾਰ ਪੰਜ ਭਾਂਡੇ ਹੀ ਪਏ ਆ ਹੋਰ ਕੁਛ ਨ ਸਾਰਾ ਕੰਮ ਉ ਪਾ ਲਿਆ।
ਅੱਛਾ ਸਾਲ ਬਥੇਰਾ ਕੰਮ ਪ ਆ ਜਾ
ਹਾਂਜੀ।
ਹਮ ਹੋਰ ਬਸ ਵਧੀਆ ਸਭ। ਬਸ ਹੋਰ ਕੀ ਫੋਨ ਚਲਾਈ ਜਾਂਦੇ ਆ ਹੋਰ ਕੀ
ਹਾਂ ਹੋਰ ਅਚਾਰ ਨਹੀਂੀ ਪਾਇਆ ਤੁਸੀਂ ਯਰ ਕੀ
ਨੀ ਪਾਇਆ ਚਾਰ ਪਾਵਾਂਗੇ ਵੇਖ ਕਦੋਂ ਪੈਂਦਾ ਚਾਰ
ਅੱਛਾ ਜੀ। ਚਲੋ ਕੋਈ ਨਹੀ। ਵਾਲ ਲਈੂ
ਪੰਜ ਮਰਾ ਹਮ
ਪਾ ਲਿਆ ਚਾਰ ਤੁਸੀਂ
ਹੈ ਵਧੀਆ ਆਵਾ ਮੌਸਮਸਮ ਕਰ ਰਹਦੀ ਹੋ।
ਨਹੀਂ ਅਚਾਰ ਪਾ ਲਿਆ ਤੁਸੀਂ ਹੈਲੋ।
ਹੈਂ
ਅਚਾਰ ਪਾ ਲਿਆ ਤੁਸੀਂ ਅਚਾਰ
ਹਜੇ ਨੀ ਪਾਇਆ ਨਾ ਕਹਿ ਤੇਦੀ ਹਜੇ ਵੇਖੋ ਹਜੇ ਅੰਬੀਆਂ ਸਸਤੀਆਂ ਹੋ ਜਾਣ ਪਹਿਲੇ ਸਸਤੀਆਂ ਹੋਣਗੀਆਂ ਫੇਿਰ ਖ਼ਰੀਦਾਂਗੇਫੇਿਰ ਮਸਾਲਾ ਲੈ ਕੇ ਆਵਾਂਗੇ। ਤੇਲ ਇਕੱਠਾ ਕਰ ਗਏ ਕਰਾਂਗੇ।
ਅੱਛਾ।
ਹੈਂ।
ਹਾਂਜੀਹਾਂਜੀ।
ਹਾਂ ਫਿਰ
ਅੱਛਾ ਅੱਛਾ। ਨਹੀਂ ਬਸ ਅਸੀਂ ਵੀ ਹੁਣ ਵੇਖਾਂਗੇ ਨਾ ਹੁਣ ਸਾਡੇ ਪੜੋਸੀਆਂ ਨੇ ਵੀ ਪਾਉਣਾ ਤੇ ਇਕੱਠੇ ਹੀ ਜਾ ਕੇ ਆਵਾਂਗੇ।
ਅੱਛਾ ਤੁਹਾਡੇ ਪੜੋਸੀ ਬੜੇ ਵਧੀਆ ਨੇ ਫਦੇ
ਹਾਂ ਨਹੀਂ ਵਧੀਆ ਹੈਗੇ ਨੇ ਸਾਡੇ ਪੜੋਸੀ ਅੱਛੇ ਨੇ ਬਹੁਤ ਅੱਛੇ ਨੇ--ਉਹ ਕਹਿੰਦੇ ਸੀ ਅਸੀਂ ਆਪਣੀਆਂ ਲਿਆਵਾਂਗੇ ਤੁਹਾਡੀਆਂ ਵੇਲਾਯਾਵਾ ਹਾਂਜੀ।
ਸਾਡੇ ਮਹਿਮਾਨ ਦੇ ਬੱਚੇ ਬੜੇ ਤੇਜ਼ ਨੇ
ਅੱਛਾ।
ਹਾਂ।
ਕੱਲ ਰੋਟੀ ਖਾ ਗਏ ਸਨ ਫਿਰ
ਕਿਆ ਅਸੀਂ ਰੋਟੀ ਖਾ ਲੋ ਅੱਖਰ ਰੁਕੇ ਨੀ ਕਹਿੰਦਾ ਖਾ ਕੇ ਆਇਆ ਮੈਂ ਤੇ ਪੂੜੀਆਂ, ਪਈਆਂ ਮੈਂ ਕਿਹਾ ਪੂੜੀਆਂ ਖਾ ਲੋਓ ਅਚਾਨ ਨਾਲ ਕਹਿੰ ਨਸੀਂੀ ਖਾ ਖਾ ਕੇ ਆਆ। ਮੈਂ ਕਿਹਾ ਠੀਕ ਹੈ।
ਅੱ ਜੀ ਅੱਛੇ ਅੱਛੇ ਉਹ ਨੇ
ਹਾਂ ਮਤਲਬ ਕਾਰੀ, ਕਾਰੀ ਆਖਣਾ ਤਾਂ ਵੇਖਦੇ ਪੈ ਸੀ ਪੂੜੀਆਂ ਨੂੰ ਮਤਬ ਖਾ ਲੋਓ ਕਹਿੰਦਾ ਨੀ ਹਾਣੀ ਨਹੀਂ ਵੇਖਣੀ ਹੈ ਖਾਲੀ
ਹਾਂ।
ਨਾਲੇ ਘਿਉ ਦੀਆਂ ਸੀ ਨਾ ਠੰਡੀਆਂ ਹੋ ਗਈਆਂ ਸੀ। ਉਧਨ ਦੀ ਬਣਾਈ ਸਵੇਰੇ ਬਣਾਈ ਸੀ ਦਸ ਵਜੇ।
ਤੇਲ ਚ ਬਣਾਇਆ ਕਰੋ ਨਾ ਤੁਸੀਂ ਪੂੜੀਆਂ।
ਕਲ ਘਿਓ ਬਣਾਇਆ ਰੇਫਿਨਿੰਡ ਹੈ ਨਹੀਂ ਸੀ ਫਿਰ ਘਿਓ ਚ
ਅੱਛਾ, ਅੱਛਾ।
ਹਾਂ, ਬਸ ਅਸੀਂ ਘਿਓ ਸੀ ਤਲ ਲਈਆਂ। ਹਾਂ। ਫਿਰ ਮੈਂ ਕਿਹਾ ਹੁਣ ਨਵਾਂ ਰਿਫਾਈਡ ਮੰਗਾ ਘਿਓ ਪਿਆ ਘਿਓ ਚ ਤਲ ਲੈਂਦੇ ਆ ਹੋਰ ਕੀ। ਫੇਰ ਗਰਮ ਕਰ ਕੇ ਖਾ ਲਈਆਂ ਫੇਰ ਉਹ ਹੋ ਗਈਆਂ ਸਹੀ ਹੋਰ ਕੀ।
ਹਾਂ, ਸਹੀ ਹੈ। ਓਕੇ।
ਹਾਂ ਚਲੋ ਠੀਕ ਐ।
ਓਕੇ ਜੀ ਓਕੇ।
ਬਾਏ, ਸਤਿ ਸ਼੍ਰੀ ਅਕਾਲ।